ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕੀ ਹਾਲ ਚਾਲ
ਵਧੀਆ ਵਧੀਆ ਤੁਸੀਂ ਸੁਣਾਓ
ਅਸੀਂ ਵਧੀਆ
ਹੋਰ ਕੀ ਕਰਦੇ ਪਸੀ
ਲੰਚ ਕਰਕੇ ਫ੍ਰਰੀ ਹੋਏ ਆ ਹਾਂਜੀ
ਹੋਰ ਤੁਸੀਂ ਸ਼ੋਪਿੰਗ ਵਗੈਰਾ ਕਰਦੇ ਹੋ ਔਨਲਾਈਨ ਕਰਦੇ ਹੋ ਜਾਂ ਜ਼ਿਆਦਾ ਸਲਾਈਨ ਕਰਦੇ ਹੋ
ਤਰੀਕੇ ਦੇ ਕਰ ਲਦੀ ਹੈ ਔਫਲਾਈਨ ਵੀ ਕਰ ਲਈਦੀ ਹੈ
ੱ ਅੱ ਤੁਾਨੂੰ ਬੈਸਟ ਕਿਹੜੀ ਲੱਦੀ ਵੈਸੇ ਵਧੀਆ ਜੋ ਤੁਹਾਨੂੰ ਸਹੀ ਮਿਕਲਣ ਲੱਗਦੀ ਹੈ
ਮੈਨੂੰੂੰ ਦੇਖ ਬੈਸਟ ਲੱਗਦੀ ਹੈ ਮੈਨੂੰ ਤਾਂ
ਹਮ ਵੈਸੇ ਸਹੀ ਹੈ ਉਹ ਮੈਨੂੰ ਦੋਨੋ ਹੀ ਸਹੀ ਲੱਗਦੀਆਂ ਨੇ
ਹਾਂ ਮੈਂ ਵੀ ਕਹਿ ਰਹੀ ਨਾ ਬਿਲਕੁਲ ਬਿਲਕੁਲ ਕਿੱਦਾਂ ਦੀ ਚੀਜ਼ ਚਾਹੀਦੀ ਹੈ ਕਿਆ ਕਿੰਨਾ ਟਾਈਮ ਹੈ ਸਾਡੇ ਬੋਲ ਹੈ ਨਾ ਕਿੱਦਾਂ ਕਿੱਦਣ ਮਿਲ ਰਹੀ ਉਹ ਚੀਜ਼ ਹਾਂ
ਕਿਉਂਕਿ ਮੈਨੂੰ ਲੱਗਦਾ ਹੈ ਕਿ ਹਾਂਜੀ ਮੈਂ ਕਿਹਾ ਏਦਾਂ ਹੈ ਕਿ ਸ ਓਨਲਾਈਨ ਕਿ ਥੋੜ੍ਹਾ ਤੁਹਾਨੂੰ ਰੇਟ ਥੋੜ੍ਹਾ ਠੀਕ ਮਿਲ ਜਾਂਦਾ ਆਫ ਲਾਈਨ ਨਾਲ ਲੋਂ
ਹਾਂਜੀ ਰੇਟ ਦਾ ਉਹ ਹੁੰਂਦਾ ਤੇ ਨਾਲੇ ਕਹਿ ਹੁੰਂਦਾ ਹੈ ਕਿ ਕਈ ਵਾਰ ਬਾਹਰ ਜਾਣ ਤੇ ਮਨ ਨਹੀਂੀ ਕਰਦਾ ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖ ਰਹੇ ਹੋ ਗਰਮੀ ਬੜੀ ਪੈ ਰਹੀ ਹੈ ਤੇ ਅਸੀਂ ਘਰ ਬਹਿ ਕੇ ਮੰਗਵਾ ਲੈਂਨੇ ਹਾਂ ਤੇ ਕਈ ਵਾਰ ਇਹ ਮਨ ਕਰਦਾ ਹੈ ਕਿ ਬਾਹਰ ਘੁੰਮਣ ਜਾਂਦਾ ਫੇਰ ਅਸੀਂ ਕਹਿੰਨਦੇ ਚਲੋ ਤਿਆਰ ਹੁੰਦੇ ਹਾਂ ਬਾਹਰ ਚਲੇ ਜਾਂਦੇ ਹਾਂ
ਹਮ ਹਮ ਔਨਲਾਈਨ ਦਾ ਹਾਂਜੀ ਔਨਲਾਈਨ ਦਾ ਏਦਾਂ ਹੈ ਕਿ ਚਲੋ ਰਾਤ ਨੂੰ ਕੋਈ ਚੀਜ਼ ਐਮਰਜੈਂਸੀ ਚਾਹੀਦੀ ਹੈ ਤੁਹਾਨੂੰ ਹਨਾ ਹਾਂ ਬੱਚਾ ਕੋਈ ਨਹੀਂ ਹੈ ਜਾਂ ਅਸੀਂ ਨਹੀਂ ਜਾ ਸਕਦੇ
ਹਾਂਜੀ ਹਾਂਜੀ ਹੁਣ ਤਾਂ ਕੋਈ ਮਤਲਬ ਐਸੀ ਐਸੀ ਐਪ ਸਾ ਗਏ ਕਿ ਤੁਹਾਡੇ ਕੋਲ ਦਸ ਪੰਦਰਾਂ ਮਿੰਟ ਲੰਦਾ ਸਮਾਨ ਪਹੁੰਚ ਜਾਂਦਾ ਚਾਹੇ ਖਾਣ ਪੀਣ ਦਾ ਹੋਏ ਚਾਹੇ ਦੂਸਰੀ ਚੀਜ਼ ਹੋਏ
ਬਿਲਕੁਲ ਨਹੀਂ ਇਹ ਨਾਲੇ ਏਦਾਂ ਵੀ ਨਹੀਂੀ ਕਿ ਸਮਾਨ ਸਾਡਾ ਖ਼ਰਾਬ ਆਏਗਾ
ਹਮ ਸਹੀ ਆਏਗਾ ਹਾਂਜੀ ਹਾਂਜੀ
ਉਥੋਂ ਸਮਾਨ ਮੰਗਵਾਓ ਬਿਲਕੁਲ ਬੇਸਟ ਸਮਾਨ ਆਉਂਦਾ ਹੈ ਹਨਾ ਔਰ ਕੁਛ ਔਨਲਾਈਨ ਦੇ ਨਾਲ ਕੁਛ ਫਰੋਡ ਵੀ ਹੈ ਫੇਕ
ਕੁਛ ਹੋ ਜਾਂਦੇ ਨੇ ਹਾਂਜੀ ਹਾਂਜੀ ਕਈ ਵਾਰ ਹੋ ਜਾਂਦੇ ਨੇ
ਹਾਂ ਬਿਲਕੁਲ ਕਿਉਂਕਿ ਮੈਂ ਇੱਕ ਦਿਨ ਓਂਨਲਾਈਨ ਸ਼ੋਪਿੰਗ ਕਾਫੀ ਟਾਈਮ ਹੋ ਗਿਆ ਦੋ ਕੁ ਮਿੰਟ ਦੀਵਾਲੀ ਗੱਲ ਹੈ ਦੀਵਾਲੀ ਤੇ ਸ਼ੋਪਿੰਗ ਕੀਤੀ ਔਨਲਾਈਨ ਤਾਂ ਕਿਸੇ ਦਾ ਕਾਲ ਆਇਆ ਏਦਾਂ ਹੀ ਚਲੋ ਜੀ ਕਾਲ ਕਰਨ ਲੱਗਿਆ ਕਿ ਠੀਕ ਹੈ ਜੀ ਮੈਨੂੰ ਹੈ ਹਨਾ ਕੋਲ ਕਰਕੇ ਕਨਵਿੰਸ ਕਰ ਲਿਆ ਉਹਨਾਂ ਨੇ ਏਦਾਂ ਕਿ ਬਹੁਤ ਨਹੀਂ ਨਹੀਂ ਅਸੀਂ ਸਮਾਨ ਪਹੁੰਚਾ ਦਾਂਗੇ ਤੁਹਾਡਾ ਤੁਸੀਂ ਅਹ ਪੇਮੈਂਟ ਕਰਦੋ ਹਾਂ ਤੇ ਮੈਂ ਅੱਧੇ ਨਾਲੋਂ ਜਿਆਦਾ ਪੇਮੈਂਟ ਵੀ ਕਰ ਦਿੱਤੀ ਬਟ ਸਮਾਜ ਆਇਆ ਹੀ ਨਹੀਂ ਮੇਰੇ ਕੋਲੋਂ
ਅੱਛਾ ਅੱਛਾ ਹਾਂਜੀ ਉਹ ਜਾਂਦਾ ਐਵੇਂ ਇੱਕ ਵਾਰੀ ਮੇਰੇ ਨਾਲ ਹੋਇਆ ਇਹ ਮਤਲਬ ਕਿ ਉਹਦੇ ਚ ਕੀ ਸੀ ਕਿ ਅਸੀਂ ਮੰਗਇਆ ਸੀ ਕੁਛ ਤੇ ਉਹ ਅ ਸੀ ਨਾ ਸਾਈਜ਼
ਹੈਲੋ ਹੈਲੋ ਹੈਲੋ
ਹੈਲੋ,
ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਸੀਗੀ।
ਅੱਛਾ ਆਵਾਜ਼ ਹਾਂਜੀ ਹੁਣ ਆ ਰਹੀ ਹੈ
ਹਾਂਜੀ ਹੁਣ ਆ ਰਹੀ ਹੈ
ਠੀਕ ਮੈਂ ਕਹਿ ਰਹੀ ਸੀ ਕੁਛ ਮੰਗਇਆ ਸੀ ਤੇ ਉਹਦੇ ਨਾਲ ਸਾਈਜ਼ ਇਸ਼ੂ ਹੈਗਾ ਸੀ ਤੇ ਉਹ ਅਸੀਂ ਚੇਂਜ ਕਰਾਇਆ ਤੇ ਨਾ ਤੇ ਉਹ ਸਮਾਨ ਵਾਪਸ ਆਇਆ ਨਾ ਹੀ ਪੈਸੇ ਆਏ ਵਾਪ
ਹਾਂ, ਉਹੀ ਤਾਂ ਕਹਿ ਰਹੀ ਨਾ ਕੁੱਛ ਮਤਲਬ ਕਦੀ ਕਦੀ ਔਨਲਾਈਨ ਵੀ ਠੀਕ ਲੱਗਦੀ ਹੈ ਹਨਾ ਬੈਸਟ ਲੇਕਿਨ ਔਫਲਾਈਨ ਹੀ ਰਹਿੰਦੀ ਹੈ
ਹਾਂਜੀ ਹਾਂਜੀ, ਓਦੇ ਸਾਨੂੰ ਫਲਾਈਨ ਆਉਂਦਾ ਕਿ ਅਗਰ ਇੱਕ ਚੀਜ਼ ਅਸੀਂ ਖਰੀਦਣ ਜਾਣੇ ਆ ਤੇ ਹੋਰ ਵੀ ਚੀਜ਼ਾਂ ਪਸੰਦ ਆ ਜਾਂਦੀ
ਹੋਰ ਵੀ ਇਹ ਨਾਲੇ ਦੇਖੋ ਆਪਣਾ ਫੈਬਰਿਕ ਦੇਖ ਕੇ ਲੈ ਲੈਣਾ ਆਪ
ਹੂੰ ਹੂੰ, ਐਵੇਂ ਹਾਂਜੀ ਹਾਂਜੀ ਹਾਂਜੀ ਇਹਦੇ ਚ ਫੈਬਰਿਕ ਦਾ ਪਤਾ ਨੀ ਲੱਗਦਾ ਉਹ ਦਿਖਦਾ ਕੁਛ ਹੋਰ ਹੈ ਤੇ ਆਂਦਾ ਕੁਛ
ਹਾਂ, ਉਹੀ ਤਾਂ ਕਹਿ ਰਹੀ ਹਾਂ ਮਤਲਬ ਦੋਨੋ ਦੇ ਆਪਣੇ ਆਪਣੇ ਕਿਤੇ ਕਿਤੇ ਫਾਇਦਾ ਵੀ ਹੈ। ਕਿਤੇ ਕਿਤੇ ਨੁਕਸਾਨ ਵੀ ਹੈ ਹਾਂ ਬਿਲਕੁਲ ਕਿਉਂਕਿ ਜਿਦੇ ਹੁਣ ਆਂਦੇ ਹਣ ਸਾਡੇ ਤੇ ਆਣ ਵਾਲੇ ਜਿਹੜੇ ਬੱਚੇ ਨੇ ਇਹ ਸਭ ਔਨਲਾਈਨ ਕਰਕੇ ਖ਼ੁਸ਼ ਨੇ ਮੇਰੀ ਬੇਟੀ ਹੈ ਉਹ ਕਹੇਗੀ ਨਹੀਂ ਮੈਨੂੰ ਔਨ ਲਾਈਨ ਹੀ ਸ਼ੋਪਿੰਗ ਕਰਨੀ ਮੈਂ ਮਾਰਕੀਟ ਨੀ ਜਾ ਸਕਦੀ ਮੈਂ ਨੀ ਜਾਣਾ ਬਾਹਰ ਹਾਂ।
ਹਾਂ, ਬਿਲਕੁਲ-ਬਿਲਕੁਲ, ਨਾਲੇ ਕਸਮੈਟਿਕ ਵਗੈਰਾ ਹੈ ਉਹ ਸਭ ਔਰ ਆਪਣਾ ਜੋ ਆਪਣੇ ਬੱਚੇ ਅੱਜ-ਕੱਲ ਦੇ ਕੱਪੜੇ ਪਾਣ ਵਾਲੇ ਮੋਡਰਨੱ ਕਪੜੇ ਬਚੇ ਨੇ ਪਾਣੇਆ। ਉਹ ਅੱਜ-ਕੱਲ ਆਨਲਾਈਨ ਮੈਨੂੰ ਲੱਗਦਾ, ਜ਼ਿਆਦਾ ਇਥੇ ਮਿਲ ਜਾਂਦੇਏ ਔਫ
ਹਾਂਜੀ, ਓਨਲਾਈਨ ਜ਼ਿਆਦਾ ਵਰਾਇਟੀ ਆ ਗਈ ਹੈ।
ਹੈਨਾ, ਹਾਂਜੀ-ਹਾਂਜੀ, ਤੇ ਬਸ ਬੱਚੇ ਓਹੀਔ ਪ੍ਰੈਫਰ ਕਰਦੇ ਕਿ ਚਲੋ ਜੀ ਔਨਲਾਈਨ ਮੰਗਾਇਆ ਨਾ ਕਿਤੇ ਗਿਆ, ਨਾ ਕਿਤੇ- ਬੱਚੇ ਤਾਂ ਖੁਸ਼ ਹੈ ਓਨਲਾਈਨ ਸ਼ੋਪਿੰਗ ਕਰਕੇ ਸਾਨੂੰ ਹੁੰਂਦਾ ਕਿ ਨਹੀਂ ਜਾਵਾਂਗੇ ਤੇ ਗੋਲ ਗੱਪ ਤੇ ਖਾਇ ਆ ਵਾਂਗੇ ਕੁਛ। ਚੀਜ ਖਾਵਾਂਗੇ।
ਸਹੀ ਗੱਲ ਹੈ, ਸਾਨੂੰ ਥੋੜਾ ਘੁੰਮਣ ਦਾ ਉਹ ਆੁੰਦਾ।
ਹੂੰ, ਬਿਲਕੁਲ ਕਿਉਂਕਿ ਸ਼ੁਰੂ ਤੋਂ ਆਦਤ ਪਈ ਹੈ ਨਾ ਸਾਨੂੰ ਆਫਲਾਈਨ ਸ਼ੋਪਿੰਗ ਕਰਨ ਦੀ।
ਹਾਂਜੀ-ਹਾਂਜੀ, ਇਹ ਤਾਂ ਹੁਣ ਮਤਲਬ ਚੱਲ ਗਿਆ ਰਿਵਾਜ਼। ਆਨਲਾਈਨ ਸਬ ਕੁਛ ਆਨਲਾਈਨ ਪਲੇਨ ਚ ਕਿੱਥੇ ਹੁੰਦਾ ਸੀ ਸਬ ਕੁਛ ਆਪ ਜਾ ਕੇ ਲਿਆਣਾ ਪੈਂਦਾ ਸੀ।
ਚਾਹੇ ਗੋਬਰ ਦੇ ਉਪਲੇ ਮੰਗਵਾ ਲੋ, ਸਭ ਤੁਹਾਨੂੰ ਔਨਲਾਈਨ ਮਿਲ ਜਾਏਗਾ।
ਸਹੀ ਗਲ ਹੈ।
ਹੂੰ, ਸਬਜੀ ਖ਼ਰੀਦ ਲੋੋ ਤੁਹਾਨੂੰ ਜਾਣ ਦੀ ਜ਼ਰੂਰਤ ਨਹੀ ਮਾਰਕੀਟ। ਸਬਜ਼ੀ ਆ ਜਾਏਗੀ।
ਹਾਂਜੀ, ਸਬਜੀ, ਗਰੋਸਰੀ ਜੋ ਮਰਜ਼ੀ ਮੰਗਾ ਲਓ ਹਾਂਜੀ।
ਬੱਚਿਆਂ ਨੇ ਕਹਿ ਤਾ ਜੀ ਹੁਣ ਰਾਤ ਵੇਲੇ ਮਿੱਠਾ ਖਾਣ ਨੂੰ ਜੀ ਕਰੇ, ਠੰਡਾ ਖਾਣ ਨੂੰ ਲੈ ਕਰ ਲੈ ਆਰਡਰ ਕਰ ਲੈ, ਮੰਗਾ ਲਿਆ ਖਾ ਲਿਆ। ਬਿਲਕੁਲ, ਬਸ ਕਿਤੇ ਰਾਤ ਵੇਲੇ ਬੱਚੇ ਨੂੰ ਸਟੇਸ਼ਨਰੀ ਖਤਮ ਹੋ ਜਾਂਦੀ
ਹਾਂਜੀ, ਉਹ ਮੰਗਾ ਲਓ। ਬਸ ਉਹੀ ਨਾ ਕਿ ਮਤਲਬ ਸਾਨੂੰ ਫਾਇਦਾ ਹੋ ਗਿਆ ਇਸ ਚੀਜ਼ ਦਾ, ਜਿਵੇਂ ਰਾਤੀ ਜਿਵੇਂ ਕਈ ਵਾਰ ਕੁਛ ਮਤਲਬ ਹੋਰ ਵੀ ਸਮਾਨ ਮੰਗਵਾਉਣਾ ਪੈਂਦਾ ਐਮਰਜੈਂਸੀ ਹਾਂਜੀ ਫਿਰ ਰਾਤੀ ਜਾਏ ਜਾਂਦਾ ਤੇ, ਅਸੀਂ ਮੰਗਗਾ ਸਕ
ਹੂੰ ਬਿਲਕੁਲ, ਤ ਅਜੇ ਜਦ ਮਰਜੀ ਮੰਗਾਲੋ ਮਤਲਬ, ਕਦੇ ਵੀ ਤੁਹਾਨੂੰ ਮਿਲ ਜਾਏਗਾ, ਪਹਿਲੇ ਹੁੰਦਾ ਸੀਗਾ ਤੁਹਾਨੂੰ ਦੁਕਾਨਾਂ ਮਾਰਕਿਟ ਖੁਲੇਗੀ ਤਾ ਸਮਾਨ ਮਿਲੇਗਾ। ਹੈਲੋ-ਹੈਲੋ, ਹੈਲੋ, ਹੈਲੋ, ਹੈਲੋ, ਹਾਂਜੀ ਤੁਹਾਡੀ ਆਵਾਜ਼ ਚਲੀ ਜਾਂਦੀ ਹੈ ਵਾਰ-ਵਾਰ। ਹੈਲੋ,
ਕੀ,
ਹੈਲੋ,
ਹਾਂਜੀ, ਹੁਣ ਆ ਰਹੀ ਆਵਾਜ਼
ਹਾਂਜੀ, ਆਵਾਜ਼ ਘੜੀ ਆਪਣੀ ਇਸ਼ੂ ਹੋਰ ਰਿਹਾ ਤੁਹਾਡੀ ਆਵਾਜ਼ ਆਣ ਦਾ ਕੀ ਗੱਲ ਹੋਗੀ।
ਪ੍ਰੋਬਲਮ ਹੈ ਸ਼ਾਇਦ ਹਾਂਜੀ-ਹਾਂਜੀ, ਉਹ ਵੀ ਵਿੱਚ ਹੋ ਜਾਂਦੀ ਹੈ।
ਅੱਛਾ-ਅੱਛਾ,
ਹਾਂਜੀ-ਹਾਂਜੀ,
ਚਲੋ ਹੋਰ ਦੱਸੋ ਕੀ ਖ਼ਰੀਦ ਲਿਆ ਤੁਸੀਂ ਜਾਣ ਲਈ ਕੁੱਝ ਸ਼ੋਪਿੰਗ ਕੀਤੀ।
ਮੈਂ ਬਸ ਮੈਂ ਜ਼ਿਆਦਾ ਮੇਕਅਪ-ਮੇਕਅਪ ਵਾਲੀ ਮੇਰਾ ਜਿਆਦਾ ਧਿਆਨ ਰਹਿੰਦਾ ਆ ਮਤਲਬ ਮੇਕਅੱਪ ਮੈਂ ਇੱਕ ਉਹਦਾ ਪ੍ਰੋਡਕਟਸ ਦੇਖਦੀ ਰਹਿੰਨੀ ਆ ਹੁਣ ਕਿਹੜੀ ਨਵੀਂ ਚੀਜ਼ ਆਈ ਹੈ। ਕੀ ਲੈਣਾ ਹੁਣ ਕੀ ਲੈਣਾ।
ਬਿਲਕੁਲ-ਬਿਲਕੁਲ ਬਹੁਤ ਲੰਬੀ ਵਿਸ਼ ਲਿਸਟ ਹੁੰਦੀ ਹੈ, ਲੇਕਿਨ ਥੋੜੇ-ਥੋੜੇ ਹੌਲੀ-ਹੌਲੀ ਮੰਗਇਆ ਜਾਂਦਾ ਸਮਾਨ ਹਨਾ।
ਹਾਂਜੀ-ਹਾਂਜੀ, ਹੁਣ ਤਾਂ ਮੇਕਅਪ ਦਾ ਵੀ ਮਤਲਬ ਬੜਾ ਹੋ ਗਿਆ ਨਾ ਹਾਂਜੀ-ਹਾਂਜੀ-ਹਾਂਜੀ ਮਿਛਲੀ ਚ ਪਾ ਲਈ, ਮੇਰੇ ਤੇ ਬੱਚੇ ਵੀ ਵਿਛਲੀ ਚ ਪਾ ਕੇ ਰ
ਬਿਲਕੁਲ ਤਾਂ ਕਹਿ ਰਹੀ ਆ। ਹੈਲੋ, ਹੈਲੋ,
ਹੈਲੋ,
ਹਾਂਜੀ ਬਹੁਤ ਆਵਾਜ਼ ਦੀ ਤੁਹਾਡੇ,
ਹੈਲੋ, ਹੁਣ ਆ ਰਾਹੀ ਹੈ।
ਲੇ ਆਦੀ ਫੇਰ ਬ੍ਰੇਕ ਹੁੰਦੀ ਐ ਸਾਊਂਡ ਆਉਂ ਆਦੀ ਨੀ ਮੈਨੂੰ ਆ ਸੋਡੀ,
ਅੱਛਾ, ਅੱਛਾ ਹੁਨ ਹਾਂਜੀ, ਹਾਂਜੀ। ਮੈਨੂੰ ਆ ਰੀ ਏ ਵਾਜ਼ ਤੁਹਾਡੀ।
ਚਲੋ ਠੀਕ ਏ, ਠੀਕ ਏ, ਹਾਂਜੀ। ਚਲੋ ਕਰਦੇ ਆ ਫੇਰ ਤੁਹਾਡੇ ਨਾਲ ਗੱਲ ਹੇਂਜੀ।
ਹਾਂਜੀ, ਹਾਂਜੀ ਕੋਈ ਨੀ ਫੇਰ ਕਰਾਂਗੇ। ਓਕੇ, ਓਕੇ, ਓਕੇ ਸਤਿ ਸ਼੍ਰੀ ਅਕਾਲ।